ਕਿਦਾ ਮੈਮ?
ਹਾਂਜੀ ਸਤਿ ਸ੍ਰੀ ਅਕਾਲ ਜੀ ਹੋਰ ਕਿੱਦਾਂ ਔ?
ਹਾਂਜੀ ਬਸ ਵਧੀਆ ਤੁਸੀਂ ਸੁਣਾਓ?
ਹਾਂਜੀ ਬਹੁਤ ਵਧੀਆ ਜੀ।
ਹਾਂਜੀ-ਹਾਂਜੀ-ਹਾਂਜੀ ਪਰਿਵਾਰ ਸਾਰਾ ਠੀਕ ਠੀਕ ਆ ਤੁਸੀਂ ਸੁਣਾਓ।
ਹਾਂਜੀ ਸਭ ਵਧੀਆ ਜੀ ਵਧੀਆ।
ਹਾਂਜੀ। ਉਹਨਾਂ ਦਾ ਘਰ ਹੁੰਦਾ। ਹੈ ਤੇ ਮੈਂ ਦੱਸਣ ਦੀ ਸੀ ਫੈਮਿਲੀ ਦੇ ਬ ਹਾਂਜੀ ਮੇਰੀ ਫੈਮਿਲੀ ਬਹੁਤ- ਵੱਡੀ ਫੈਮਿਲੀ ਹੈਗੀ ਐਂ। ਬਹੁਤ ਵੱਡਾ ਪਰਿਵਾਰ ਏ ਸਾਡਾ ਵੀ- ਹਾਂਜੀ ਜੋਇੰਟ ਫੈਮਲੀ ਪੂਰੀ ਹਾਂਜੀ। ਬਹੁਤ ਵੱਡਾ ਪਰਿਵਾਰ ਏ ਸਾਡਾ।
ਹਾਂਜੀ ਫੇਰ ਤਾਂ ਤੁਹਾਡਾ ਦਿਨ ਕਿਵੇਂ ਚੜ੍ਹਦਾ ਹੋਣਾ ਤੇ ਕਿਵੇਂ ਲੰਘਦਾ ਹੋਣਾ ਪਤਾ ਹੀ ਨਹੀਂ ਲੱਗਦਾ।
ਬਹੁਤ ਅੱਛਾ ਨਿਕਲਦਾ ਹੈ ਆਪ ਹੁਣ ਮੰਮੀ ਪਾਪਾ ਨਾਲ ਸਾਰਾ ਦਿਨ ਵਧੀਆ ਨਿਕਾਲਣੇ ਆ ਸਵੇਰੇ ਸ਼ਾਮ ਬੱਚੇ ਹੁੰਦੇ ਨੇ ਘਰ ਸਿਸਟਰ ਵਗੈਰਾ ਸਏ ਨੇ ਉਹਨਾਂ ਦੇ ਬੱਚੇ ਨੇ ਸਾਰਿਆਂ ਨਾਲ ਵਧੀਆ ਫੈਮਿਲੀ ਏ- ਇੰਜੋਏਮੈਂਟ ਕਰਨੇ ਹਾਂ ਆਪਾਂ ਘੁੰਮਣ ਵੀ ਜਾਣੇ ਆ।
ਅੱਛਾ ਜੀ ਬਹੁਤ ਵਧੀਆ ਜੀ। ਤੁਸੀਂ ਸ਼ਹਿਰ 'ਚ ਰਹਿੰਦੇ ਹੋ ਜਾਂ ਪਿੰਡ 'ਚ ਰਹਿੰਦੇ ਹੋ ਜੀ।
ਦੇ ਆਾਂ
ਅੱਛਾ ਜੀ ਫੇਰ ਤਾਂ ਬਹੁਤ ਵਧੀਆ।
ਹਾਂਜੀ ਹਾਂ ਬਹੁਤ ਅੱਛੀ ਜਗ੍ਹਾ ਇਥੇ ਜਿਹੜੀ ਆਪਣੇ ਆਪ ਆਪਾਂ ਸਾਰੀ ਫੈਮਿਲੀ ਨਾਲ ਜਦੋਂ ਇੰਜੋਏਮੈਂਟ ਕਰ ਰਹੇ ਹਾਂ ਛੁੱਟੀਆਂ ਵ ਪਹਾੜੀ ਇਲਾਕੇ ਜਾ ਰਹੇ- ਹਾਂ ਪਾਣੀ ਦੀ ਥਾਂ ਤੇ ਜਾ ਰਹੇ ਹਾਂ ਝਰਨੇ ਵਗੈਰਾ ਜਾ ਰਹੇ ਹਾਂ ਜਾਨਵਰ ਵਗੈਰਾ ਦੇਖ ਰਹੇ ਹ ਆਪਾਂ ਪੂਰੀ ਫੈਮਲੀ ਦਾ ਇੰਜੋਏਮੈਂਟ ਕਰ ਰਹੇ ਹਾ।
ਹਾਂਜੀ ਬਹੁਤ ਵਧੀਆ ਜੀ ਫੈਮਿਲੀ ਨਾਲ ਇੰਜੋਏਮੈਂਟ ਕਰਨਾ ਬਹੁਤ ਜ਼ਰੂਰੀ ਆ ਫੈਮਿਲੀ ਨਾਲ- ਰਹਿਣਾ ਬਹੁਤ ਬਹੁਤ ਵਧੀਆ ਗੱਲ ਹੈ ਕਿ ਤੁਸੀਂ ਇਹ ਸਭ ਕਰ ਰਹੇ ਹੋ ਕਿਉਂਕਿ ਅੱਜ ਦੇ ਟਾਈਮ ਵਿੱਚ- ਇਹ ਜੁਆਇੰਟ ਫੈਮਿਲੀ ਵਿੱਚ ਤਾਂ ਕੋਈ-ਕੋਈ ਰਹਿੰਦਾ।
ਕੋਈ-ਕੋਈ ਹੁੰਦਾ ਹੈ ਅੱਜ ਦੇ ਜਿਹੜੇ ਫੈਮ ਨਾ ਉਹ ਇੱਕ ਦੂਜੇ ਨੂੰ ਰੱਖਦੇ ਵੀ ਨੀ ਹੈਗੇ ਸਹੀ
ਹਾਂਜੀ ਅੱਜ ਕੱਲ ਕੋਈ ਕਿਸੇ ਨੂੰ ਦੇਖ ਕੇ ਨਹੀਂ ਸਿਖਾਉਂਦਾ ਕਿ ਅਸੀਂ ਕਿਵੇਂ ਇਕੱਠੇ ਰਹਿ ਰਹੇ ਹਾਂ ਤ ਕਿਵੇਂ ਖਾ ਰਿਹਾ ਪੀ ਰਿਹਾ
ਹਾਂਜੀ-ਹਾਂਜੀ!
ਚਲੋ ਜੀ ਬਹੁਤ ਵਧੀਆ ਜੀ ਬਹੁਤ ਵਧਿਆ ਅੱਜ ਕਲ ਦੇ ਟਮ ਵਿਚ ਤੁਸੀਂ ਇੱਕ ਮਿਸਾਲ ਹਾਂਜੀ-ਹਾਂਜੀ ਉਹ ਤੁਸੀਂ ਇੱਕ ਮਿਸਾਲ ਦੇ ਤੌਰ ਤੇ ਕੰਮ ਕਰ ਰਹੇ ਹੋ ਕਿ ਤੁਸੀਂ ਅਹ ਮਤਲਬ ਸਾਰੇ ਇਕੱਠ ਕਿੱਠੇ ਮਿਲ ਕੇ ਰਹਿ ਰਹੇ ਹੋ ਇੱਕ-
ਹਾਂਜੀ ਹੈ ਸਾਡੇ ਸਾਰੇ ਪਰਿਵਾਰ- ਬਾਹਰ ਮਿਲ ਕੇ ਰਹਿੰਣੇ ਹਾਂ ਸਾਡੇ ਜਿਹੜੇ ਪਾਪਾ ਦੇ ਭਰਾ ਵੇ ਉਹ ਵੀ ਬਹੁਤ ਅੱਛੇ ਨੇ ਬਟ ਉਹ ਔਫਿਸਰ ਵਗੇਰਾ ਵੱਡੇ ਵੱਡੇ ਨੇ ਲੇਕਿਨ ਉਹਨਾਂ ਦੇ ਅੰਦਰ ਕੋਈ ਐਟੀਟਿਊਡ ਵਗੈਰਾ ਕੁਛ ਨਹੀਂ ਹੈ ਜਿਸ ਬੰਦੇ ਵਿੱਚ ਹੁੰਦਾ ਨਾ ਫੈਮਲੀ ਦੇ ਵਿੱਚ ਲ ਸਾਡੀ ਫੈਮਿਲੀ ਚ ਕੋਈ ਇਸ ਕੁਛ ਨੀ ਹੈਗਾ ਸਾਡੇ ਸਾਰੇ ਸਾਰੀ ਫੈਮਿਲੀ ਜੁੱਟੇ ਬਿਲਕੁਲ ਹਾਂਜੀ ਹਾਂਜੀ ਸਾਡੇ ਫੈ ਬਟ ਬਹੁਤ ਖੁਸ਼ ਹੁੰਦੀ ਕੁੜੀਆਂ ਵੇਖ ਕੇ ਜਿਆਦਾਤਰ ਅਸੀਂ ਆਪ ਆਪਣੀ ਫੈਮਿਲੀ ਚ ਸੱਤ ਭੈਣਾਂ ਸਾਡੇ ਮਾ ਮੰਮੀ ਪਾਪਾ ਬਹੁਤ ਖੁਸ਼ ਹੁੰਦੇ ਨੇ
ਹਾਂਜੀ ਫਿਰ ਤਾਂ ਵਧੀਆ ਕਿਉਂਕਿ ਅੱਜ ਕੱਲ੍ਹ ਦੇ ਟਾਈਮ ਚ ਲੋਕੀ ਕਹਿੰਦੇ ਕਿ ਕੁੜੀਆਂ ਨਾ ਹੋਣ ਕੁੜੀਆਂ ਨੂੰ ਦੇਖ ਕੇ ਹੀ ਨਹੀਂ ਕੋਈ
ਦੇਖ ਕੇ ਨੀ ਲੈਂਦੇ ਅੱਜ ਕੱਲ ਕੁੜੀਆਂ ਤੋਂ ਸਾਰੇ ਵੈਰ ਖਾਂਦੇ ਆ ਹਾਂਜੀ ਹਾਂਜੀ ਹਾਂਜੀ ਹਾਂਜੀ ਫੈਮਲੀ ਫੈਮਲੀ ਪੂਰੀ ਫੈਮਲੀ ਜਇੰਟ ਫੈਮਲੀ
ਹਾਂਜੀ ਬਿਲਕੁਲ ਜੀ ਬਿਲਕੁਲ ਚਲੋ ਆਪਸ ਵਿੱਚ ਬਣਾਏ ਰੱਖਣਾ ਹੀ ਸਾਰਿਆਂ ਨਾਲ ਵੱਡੀ ਗੱਲ ਹੁੰਦੀ ਹੈ ਨਹੀਂ ਤਾਂ ਕੋਈ ਫੈਮਿਲੀ ਮੈਂਬਰ ਐਵੇਂ ਦਾ ਆ ਜਾਂਦਾ ਜਿਹੜਾ ਕਿ ਸੋਚਦਾ ਕਿ ਨਹੀਂ ਵੀ ਮੈਂ ਇਸ ਫੈਮਿਲੀ ਚ ਨਹੀਂ ਰਹਿ ਸਕਦਾ ਪਰ ਚਲੋ ਚਲੋ ਤੁਹਾਡੀ ਫੈਮਿਲੀ ਵਿੱਚ ਸਾਰੇ ਇਕੱਠੇ ਇਹ ਬਹੁਤ
ਹਾਂਜੀ ਨਹੀਂ ਐਕਚੁਲੀ ਮੈਮ ਜਿਹੜੀ ਫੈਮਿਲੀ ਹੈਗੀ ਸਾਡੀ ਜੋਇੰਟ ਫੈਮਲੀ ਬਹੁਤ ਵੱਡੀ ਫੈਮਿਲੀ ਹੈਗੀ ਹੈ ਅੱਗ ਮੇਰੇ ਪਾਪਾ ਦੀ ਭੈਣੇ ਵੀ ਹੈਗੇ ਨੇ ਭੈਣਾਂ ਦੇ ਫੇਰ ਬੱਚੇ ਵੀ ਹੈਗੇ ਨੇ ਮਤਲਬ ਫੈਮਲੀ ਅੱਜ ਕਲ ਦੀ ਜਿਹੜੀ ਫੈਮਲੀ ਆਂਦੀ ਉਹ ਜੋਇੰਟ ਨੀ ਰਹਿੰਦੀ ਅੱਜ ਕਲ ਦੀ ਜਿਹੜੀ ਆਂਦੀ ਉਹ ਵੱਖਰੇ ਕਰ ਦਿੰਦੀ ਹੈ
ਬਿਲਕੁਲ ਜੀ ਬਿਲਕੁਲ ਵੱਖਰੇ ਕਰ ਦਿੰਦੀ ਹੈ ਇਹ ਗੱਲ ਤੁਹਾਡੀ ਬਿਲਕੁਲ ਸਹੀ ਹੈ ਉਹੀ ਤਾਂ ਮੈਂ ਕਹਿ ਰਹੀ ਹਾਂ ਕਿ ਇਨਸਾਨ ਕੋਈ ਨਾ ਕੋਈ ਐਵੇਂ ਦਾ ਆ ਜਾਂਦਾ ਫੈਮਿਲੀ ਦੇ ਵਿੱਚ ਜਿਹੜਾ ਕਹਿੰਦਾ ਕਿ ਮੈਂ ਹਾਂ ਬਈ ਮੈਂ ਨੀ ਇਸੇ ਫੈਮਿਲੀ ਵਿੱਚ ਰਹਿ ਸਕਦਾ ਮੈਂ ਤਾਂ ਪਿੱਛੋਂ ਜੀ ਛੋਟੀ ਫੈਮਿਲੀ ਚੋਂ ਰਹਿ ਕੇ ਆਇ ਸਾਡੇ ਚਾਰ ਮੈਂਬਰ ਸੀ ਗਿਣਤੀ ਦੇ ਘਰੇ ਤੇ ਅਸੀਂ ਰਹਿੰਦੇ ਸੀ ਤੇ ਮੈਂ ਇੰਨੀ ਫੈਮਲੀ ਨੂੰ ਨਹੀਂ ਸਾਂਭ ਸਕਦਾ ਇੰਨੀ ਫੈਮਿਲੀ ਦਾ ਮੈਂ ਰੋਟੀ ਪਾਣੀ ਨਹੀਂ ਕਰ ਸਕਦੀ
ਹਾਂਜੀ ਅੱਜ ਅੱਜ ਕੱਲ ਜਿਹੜੀ ਕਾਲਯੁਗ ਫੈਮਿਲੀ ਦਾ ਚੱਲ ਰਿਹਾ ਨਾ ਉਹ ਬਹੁਤ ਹੀ ਮਤਲਬ ਜੇ ਸਾਡੀ ਫੈਮਿਲੀ ਦਾ ਨ ਨਹੀਂ ਹੈਗਾ ਬਟ ਹੁਣ ਜਿਹੜੀ ਫੈਮਿਲੀ ਚੱਲ ਰਹੀ ਨਾ ਉਹਨਾਂ ਦਾ ਹੈਗਾ
ਹਾਂ ਬਸ ਉਹੀ ਕਹਿ ਰਹੀ ਹ ਨਾ ਕਿ ਹਾਂ ਅੱਜ ਕੱਲ ਇਹ ਇਹ ਸਭ ਕੁਛ ਚੱਲ ਰਿਹਾ ਅੱਜ ਕੱਲ ਟੀ ਵੀ ਨਿਊਜ਼ ਤੇ ਵੀ ਦੇਖੀ ਦਾ ਕਿ ਚਾਰ ਜੀਆਂ ਦੀ ਨੀ ਆਪਸ ਚ ਬੰਦੀ ਤੇ ਤੇ ਫਿਰ ਵੀ ਤੁਹਾਡੀ ਫੈਮਿਲੀ ਏਡੀ ਵੱਡੀ ਆ ਹ
ਅੱਜ ਕੱਲ੍ਹ ਜਿਹੜੀ ਹੁਣ ਭਰਜਾਈਆਂ ਆਉਂਦੀਆਂ ਫੈਮਲੀ ਵਿੱਚ ਉਹ ਅਲੱਗ ਕਰ ਦਿੰਦੀ ਹੈ ਭਰਾਵਾਂ ਨੂੰ ਕੋਈ ਹੁੰਦੇ ਨਹੀਂ ਸੁਖ ਹੁੰਦੇ ਕਿਸੇ ਨੂੰ ਦੇਖ ਕੇ
ਕੀਚ
ਫੈਮਿਲੀ ਜੁਆਇੰਟ ਨਹੀਂ ਰਹਿ ਸਕਦੀ ਅੱਜ ਕਲ੍ਹ ਜਿਹੜਾ ਕੱਲ ਯੁੱਗ ਚੱਲਦਾ ਵਾ ਹੁਨ ਦੇ ਸਮੇਂ ਸ ਬਿਲਕੁਲ ਹੀ ਪਰਿਵਾਰ ਨੇ ਏਦਾਂ ਦੀ ਕੀਤੀ ਦੀ ਹੈ ਆਪਣੇ ਨਾਲ ਸਾਰੀ ਫੈਮਲੀਆਂ।
ਹਾਂਜੀ ਬਿਲਕੁਲ ਜੀ ਬਿਲਕੁਲ ਬਾਕੀ ਇਹ ਕਿ ਵੱਡਿਆਂ ਦੇ ਸਿਰ ਤੇ ਵੀ ਗੱਲ ਹੁੰਦੀ ਹੈ ਕਿ ਜੇ ਵੱਡੇ ਆਪਾਂ ਨੂੰ ਮਿਲ ਜੁਲ ਕੇ ਮਤਲਬ ਇੱਕੋ ਜਿਹਾ ਸਮਝਣਗੇ ਤੇ ਫੇਰ ਆਪਾਂ ਵੱਡ ਭੇ ਵੀ ਛੋਟੇ ਵੀ ਉਵੇਂ ਹੀ ਰੱਖਣਗੇ।
ਹੁੰ
ਜੇ ਹੁਨ ਵੱਡੇ ਹੀ ਉਵੇਂ ਦੇ ਹੋ ਜਾਣ ਤੇ ਫੇਰ ਛੋਟੇ ਤਾਂ ਫੇਰ ਆਪੇ ਬਾਗੀ ਹੋ ਜਾਣਗੇ। ਕਿ ਹੈ ਕਿ ਸਾਡੇ ਚ ਫ਼ਰਕ ਕਰ ਰਿਹਾ ਹੈ ਤੇ ਅਸੀਂ ਕਿਵੇਂ ਰਹੀਏ ਫੇਰ
ਹੈਲੋ। ਦੇਖੋ ਅੱਜ ਕੱਲ੍ਹ ਦੀ ਜਿਹੜੀ ਟਾਈਮ ਦੀ ਫੈਮਲੀ ਚੱਲਦੀ ਹੈ ਨਾ ਉਹ ਬਹੁਤ ਹੀ ਔਖੀ ਚੱਲਦੀ ਐ। ਕਾਲਜੂਗਂ
ਬਿਲਕੁਲ, ਹਾਂਜੀ-ਹਾਂਜੀ।
ਜਿਹੜੀ ਪਹਿਲੇ ਦੀ ਜਿਹੜੀ ਫੈਮਿਲੀ ਸੀ ਨਾ ਉਹ ਚਲੋ ਇੱਕਜੁੱਟ ਰਹਿੰਦੇ ਮਿਲ ਕੇ ਰਹਿੰਦੇ ਸੀ। ਜਿਹੜੇ ਅੱਜ ਕੱਲ੍ਹ ਕੱਲਯੁਗ ਚੱਲ ਰਿਹਾ ਨਾ ਉਹ ਬਹੁਤ ਹੀ ਮਤਲਬ ਫੈਮਿਲੀ ਦੇ ਲਈ ਅਕੋਰਡਿੰਗ ਚੱਲ ਰਿਹਾ।
ਹਾਂਜੀ, ਕੁਛ ਐਂ ਕਿ ਹੁਣ ਮਹਿੰਗਾਈ ਇੰਨੀ ਹੋ ਗਈ ਏ। ਕਿ ਲੋਕੀ ਕਹਿੰਦੇ ਕਿ ਅਸੀਂ ਇੱਕ ਦੂਜੇ ਦੇ ਖਰਚੇ ਕਿੱਥੋਂ ਭਰਿਏ ਸਾਡੇ ਤਾਂ ਆਪਦੇ ਹੀ ਨਹੀਂ ਪੂਰੇ ਹੁੰਦੇ।
ਇੱਕ ਦੂਜੇ ਦਾ ਖਰਚੇ ਚੁੱਕਣਾ ਕਰਨਾ ਏਹ ਕਰਨਾ ਕਿੱਥੋ
ਹਾਂ ਬਹੁਤ-ਬਹੁਤ ਜੀ ਬਹੁਤ ਹੋ ਜਾਂਦਾ ਕਿ ਹੁਣ ਫੈਮਿਲੀ ਦੇ ਵਿੱਚ ਦੇਖੋ ਬੱਚੇ ਵੀ ਹੁੰਦੇ ਤੋ ਅੱਗੇ ਬੱਚੇ ਹੁੰਦੇ ਆ ਹਨਾ ਫੈਮਲੀ ਤੋਂ ਤੇ ਉਹਨਾਂ ਸਾਰਿਆਂ ਦਾ ਵੀ ਕਰਨਾ ਖਰਚਾ ਕਿੰਨਾ ਹੋ ਜਾਂਦਾ ਤੇ ਜੇ ਇਹੀ ਇਕੱਠੇ ਮਿਲ ਕੇ ਕੋਈ ਰਹਿਣਾ ਚਾਹਵੇ ਤੇ ਅਗਲਾ ਕਹਿੰਦਾ ਕਿ ਚਲੋ ਕੋਈ ਨੀ ਕਿਸੇ ਤਰੀਕੇ ਦਾ ਪਰਮਾਤਮਾ ਆਪੇ ਦਿੰਦਾ ਰਹੁਗਾ ਤੇ ਹੁੰਦਾ ਰਹੁਗਾ ਸਭ
ਹਾਂਜੀ-ਹਾਂਜੀ, ਹਮ। ਹੁੰ ਚਲੋ ਅਸੀਂ ਕਹਿੰਦੇ ਹਾਂ, ਹਾਂ ਹਮ-ਹਮ-ਹਮ ਹਾਂਜੀ ਦੱਸੋ ਤੁਸੀਂ ਆਪਣੀ ਫੈਮਲੀ ਬਾਰੇ
ਸਾਡੀ ਤਾਂ ਛੋਟੀ ਫੈਮਿਲੀ ਆ ਅਸੀਂ ਬਸ ਹੈ, ਮਤਲਬ ਅਸੀਂ ਛੇ ਜੀ ਹਾਂ ਹਾਂਜੀ ਫੈਮਲੀ ਵਿੱਚ ਤੇ ਬਾਕੀ ਦੋ ਜੀ ਸਾਡੇ ਰਹਿੰਦੇ ਆ ਬਾਹਰ ਰਹਿੰਦੇ ਆ ਫੋਰਨ ਕੰਟਰੀ ਚ ਰਹਿੰਦੇ ਆ ਜੀ। ਉਹਨਾਂ ਦੀ ਫੈਮਿਲੀ ਉੱਥੇ ਐ, ਤੇ ਬਾਕੀ ਅਸੀਂ ਇੱਥੇ ਆ। ਤੇ ਫੇਰ ਵੀ ਚਲੋ ਕਈ ਦਾ ਕਿ ਹਾਂ ਚਲੋ ਕੋਈ ਨੀ ਉਹ ਉੱਥੇ ਰਹਿੰਦੇ ਹੈ। ਤਾਂ ਫੈਮਿਲੀ ਦਾ ਹਿੱਸਾ ਹੀ ਨਾ ਇਸ।
ਹਾਂਜੀ। ਜਿਹੜੀ ਹੁਣ ਸਾਡੀ ਫੈਮਿਲੀ ਏ ਅਸੀਂ ਕਹਿੰਦੇ ਹਾਂ, ਸਾਡੇ ਨਾਲ ਪੜੋਸ ਵਾਲੇ ਦੀ ਫੈਮਿਲੀ ਅਸੀਂ ਕਹਿਣੇ ਬਹੁਤ ਅੱਛੀ ਫੈਮਲੀ ਐ, ਉਸ ਬੱਚੇ ਇੰਨੇ ਵੜੇ ਹੋ ਗਏ ਹੈ ਕਦ ਕਦੀ ਉਹਨਾਂ ਨੇ ਮਤਲਬ ਕਿ ਉਹ ਨੀ ਕੀਤਾ ਬੱਚਿਆਂ ਦੇ ਉੱਤੇ ਇੰਨੀ ਕੁੜੀਆਂ ਹੈਗੀ ਉਹਣਾ ਦੇ। ਪੰਜ
ਅੱਛਾ ਜੀ।
ਮਤਲਬ ਜਿੜੇ ਅੱਜ ਕੱਲ ਹੁਣ ਫੈਮਲੀਆ ਹਾਂਜੀ। ਹਾਂਜੀ-ਹਾਂਜੀ। ਬਹੁਤ ਬੜੀ ਏ। ਹੁਣ ਸਾਡੀ ਇੰਨੀ ਵੱਡੀ ਫੈਮਿਲੀ ਬਹੁਤ ਵੱਡੀ ਏ। ਬੱਚੇ ਵੀ ਏ।
ਹੁਣ ਜਿਵੇਂ ਹੁਣ ਇੱਕ ਨੂੰਹ ਵਿਆਹ ਕੇ ਆਦੀ ਹੈ ਜੇ ਸੱਸ ਆਦੇ ਹੀ ਉਹਨੂੰ ਇਹ ਕਰੇਗੀ ਤੂੰ ਇਹ ਨੀ ਕਰਨਾ ਤੂੰ ਉਹ ਨੀ ਕਰਨਾ ਤੇ ਫੇਰ ਉਹ ਫੈਮਿਲੀ ਵਿੱਚ ਰਹਿਣਾ ਕਿੱਥੋਂ ਪਸੰਦ ਕਰੇਗੀ।
ਹਾਂਜੀ, ਇੱਕ ਨੂੰਹ ਦੇ ਲਈ ਵੀ ਬੜੀ ਉਹ ਬਣ ਜਾਂਦੀ ਫੈਮਲੀ ਚ ਆ ਕੇ।
ਹਾਂਜੀ, ਬਿਲਕੁਲ ਜੇ ਤਾਂ ਉਹੀ ਨਾ ਸੱਸ ਸਹੁਰਾ ਵਧੀਆ ਮਿਲ ਜਾਣ। ਅਤੇ ਫਿਰ ਉਹ ਤਾਂ ਜੁਆਇੰਟ ਫੈਮਿਲੀ ਵੀ ਸਕਸੈਸਫੁੱਲ ਹੋ ਜਾਂਦੀ ਏ, ਸਫਲ ਹੋ ਜਾਂਦੀ ਐ। ਪਰ ਜੇ ਸਹੁਰਾ ਫੈਮਲੀ ਦੇ ਵਿੱਚ ਸੱਸ ਸਹੁਰਾ ਐਵੇਂ ਦੇ ਮਿਲ ਜਾਣ ਅੱਗੋਂ
ਤੇ ਉਹ ਹਾਂਜੀ।
ਘਰ ਵਾਲਾ ਵੀ ਉਹਨਾਂ ਨਾਲ
ਜਾਂਦੀ ਐ।
ਟੁੱਟ ਜਾਂਦੀ ਆ ਭਾਵੇਂ ਉਹ ਜੁਆਇੰਟ ਹੋਵੇ ਤੇ ਭਾਵੇਂ ਉਹੀ ਹੋਵੇ ਹਾਂਜੀ,
ਅੱਜ-ਕੱਲ ਜਿਹੜੀ ਹੁਣ ਫੈਮਲੀ, ਭਰਜਾਈਆਂ ਆਦੀਆ ਦਰਾਣੀ ਜਠਾਣੀ ਆਦੀਆਂ ਉਹਨਾਂ ਚ ਵੇਖ ਲੋ ਜੋ ਕੀ ਚੱਲ ਰਿਹਾ ਇੱਕ ਦੂਜੇ ਨੂੰ ਦੇਖ ਕੇ ਨਹੀ ਸਕਦੀਆਂ। ਪਰਿਵਾਰ ਨੂੰ ਜੋੜਨ ਦੀ ਜਗ੍ਹਾ ਤੋੜਦੀਆਂ ਨੇ ਭਰਾ-ਭਰਾ ਨੂੰ
ਕਿ ਸਾਨ ਅਸੀਂ ਆਪ ਦੀ ਲਾਈਫ ਜੀਣੀ ਆ ਅਤੇ ਸਾਡੀ ਲਾਈਫ ਦੇ ਵਿੱਚ ਕੋਈ ਇੰਟਰਫੇਅਰ ਨਾ ਕਰੇ ਵੀ ਹਾਂ ਜੋ ਮੈਂ ਕਰ ਰਹੀ ਹਾਂ ਮੈਂ ਕਰ ਰਹੀ ਆ,
ਹਾਂਜੀ, ਉਹ ਫੇਰ ਭਰਾ-ਭਰਾ ਦੇ ਵਿੱਚ ਝਗੜੇ ਪਾ ਦਿੰਦੀ ਫਿਰ ਫੈਮਿਲੀ ਟੁੱਟ ਜਾਂਦੀ ਇੱਕ ਦਮ ਫਿਰ ਉਹ ਫੈਮਲੀ ਨਹੀਂ ਰਹਿੰਦੀ ਜੁਆਇੰਟ ਫੈਮਲੀ,
ਜੀ ਬਿਲਕੁਲ,
ਹਾਂਜੀ,
ਹੋਰ ਸੁਣਾਓ ਜੀ ਘਰ ਪਰਿਵਾਰ ਸਭ ਠੀਕ,
ਹਾਂਜੀ-ਹਾਂਜੀ-ਹਾਂਜੀ, ਸਾਰੇ ਵਧੀਆ ਕੰਮ ਕਾਰ ਹੋ ਗਿਆ। ਰ ਸਾਡੀ ਫੈਮਿਲੀ ਬਹੁਤ ਬੜੀ ਸਾਡੇ ਪਾਪਾ ਦੇ ਭਰਾ, ਸਾਨੂੰ ਬਹੁਤ ਪਿਆਰ ਕਰਦੇ ਨੇ,
ਚਲੋ ਵਧੀਆ ਜੀ ਵਧੀਆ, ਫਿਰ ਤੁਹਾਡੇ ਨਾਲੋਂ ਮਤਲਬ ਕਹਿ ਲਓ ਲੱਕੀ ਕੀ ਕਿਹੜਾ ਹੋਏਗਾ ਬੰਦਾ ਕਿ ਜਿਵੇਂ ਤੁਸੀਂ ਇਕੱਠੇ ਰਹਿ ਰਹੇ ਹੋ ਸਾਰੇ,
ਹਾਂਜੀ ਅਸੀਂ ਸ਼ੁਰੂ ਤੋਂ ਜੁਆਇੰਟ, ਫੈਮਲੀ ਚ ਰਹੇ ਆ,
ਚਲੋ,
ਅੱਜ ਵੀ ਹੁਣ ਅਸੀਂ ਜੁਆਇੰਟ ਫੈਮਿਲੀ ਚ ਹੀ ਹਾਂ,
ਹਾਂਜੀ-ਹਾਂਜੀ ਚਲੋ ਜੀ ਕੱਲ ਗੱਲ ਕਰਦੇ ਹਾਂ ਆਪਾਂ, ਸਤਿ ਸ੍ਰੀ ਅਕਾਲ ਜੀ,